ਹੈਲੋ।
ਹਾਂਜੀ ਹਾਂਜੀ, ਵੀਰ ਜੀ ਕਿਵੇਂ ਔ?
ਸਤਿ ਸ਼੍ਰੀ ਅਕਾਲ ਕੋਮਲ ਜੀ।
ਸਤਿ ਸ਼੍ਰੀ ਅਕਾਲ ਜੀ ਕਿਵੇਂ ਓ?
ਵਧੀਆ ਤੁਸੀਂ ਦੱਸੋ?
ਹਾਂ ਹਾਂ, ਮੈਂ ਵੀ ਵਧੀਆ ਹੋਰ ਘਰੇ ਸਾਰੇ,
ਅੱਜ ਕਿਵੇਂ ਯਾਦ ਕਰ ਲਿਆ।
ਬਸ ਮੈਂ ਸੁਣਿਆ ਤੂੰ ਵਰਿੰਦਾਬਨ ਗਈ ਸੀ।
ਹਾਂਜੀ, ਮੈਂ ਵਰਿੰਦਾਵਨ ਗਈ ਸੀ।
ਇਕੱਲੇ-ਇਕੱਲੇ ਘੁੰਮਾ ਹੀ ਆ ਸਾਨੂੰ ਤੂੰ ਪੁੱਛਿਆ ਹੀ ਨੀ।
ਕੋ ਮ ਤੁਸੀਂ ਜਾਓਗੇ, ਵਰਿੰਦਾਵਨ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ।
ਤੁਸੀਂ ਪੁੱਛ ਤਾਂ ਲੈਂਦੇ ਇੱਕ ਵਾਰੇ,
ਵਰੀਦਾਵਨ,
ਹਾਂਜੀ-ਹਾਂਜੀ, ਹੁਣ ਤੁਸੀਂ ਦੱਸੋ? ਕੀ-ਕੀ ਹੈਗਾ, ਉੱਥੇ ਮੈਂ ਬਹੁਤ ਸੁਣਿਆ ਉਸ ਚੀਜ਼ ਦੇ ਬਾਰੇ।
ਹਾਂਜੀ, ਤੁਹਾਨੂੰ ਪਤਾ ਵ੍ਰੰਦਾਵਨ ਕ੍ਰਿਸ਼ਨ ਭਗਵਾਨ ਦੇ ਬਾਰੇ ਹੈਗੇ, ਜਨਮ ਭੂਮੀ ਜਿੱਥੇ ਜਨਮੇ ਸੀ।
ਹਾਂਜੀ-ਹਾਂਜੀ, ਮੈਂ ਸੁਣਿਆ ਉਹਨਾਂ ਦੇ ਸਾਰਾ ਉੱਥੇ ਹੈਗਾ ਕ੍ਰਿਸ਼ਨ ਭਗਵਾਨ ਬਾਰੇ, ਉੱਥੇ ਹੋਰ ਕੀ ਕੀ ਵੇਖਦੇ
ਬਹੁਤ ਚੀਜ਼ਾਂ ਬਹੁਤ ਮੰਦਰ ਹੈਗੀਆ, ਨੇ ਵੇਖਣ ਵਾਸਤੇ ਇੱਕ ਨਿਧੀਵਨ ਹੈਗਾ, ਜੰਗਲਾਂ ਦਾ ਬਣਿਆ ਹੋਇਆ ਹੈਂ
ਹਾਂਜੀ, ਇੱਕ ਪ੍ਰੇਮ ਮੰਦਰਿਰ ਵੀ ਤੇ ਹੈਗਾ ਉੱਥੇ,
ਹਾਂਜੀ, ਪ੍ਰੇਮ ਮੰਦਿਰ ਬਹੁਤ ਪ੍ਰੇਮ ਮੰਦਿਰ ਬਰਸਾਣਾ।
ਅੱਛਾ-ਅੱਛਾ, ਹੋਰ ਕਿਵੇਂ ਕਿਵੇਂ ਚਈਦਾ ਉੱਥੇ ਕਿਵੇਂ-ਕਿਵੇਂ ਜਾਈਦਾ ਉੱਥੇ
ਪ ਸਭ ਤੋਂ ਪਹਿਲਾਂ ਸ਼ਾਹਬਾਦ ਤੋਂ ਟ੍ਰੇਨ ਚ ਬੈਠੋ,
ਅੱਛਾ-ਅੱਛਾ, ਉਹ ਕਿੱਥੇ ਤਾਰੂਗੀ ਜਾ ਕੇ
ਉਹ ਮਤਲਬ ਸ਼ਾਹਬਾਦ ਤੋਂ ਟਿਕਟ ਲਓ, ਵਰਿੰਦਾਵਨ ਉਸ ਵਦਾਵਨ ਤਾਰੇਗੀ। ਮਤਲਬ ਹਾਂਜੀ ਤੇ, ਕਿਰਾਇਆ ਵੀ ਤਿੰਨ ਸੌ ਰੁਪਇਆ ਹੇਗਾ।
ਅੱਛਾ ਠੀਕ ਹੈ, ਹੋਰ ਅੱਗੇ ਫੇਰ ਓਟੋ ਅੱਗੋਂ ਓਟੋ-ਓਟੋ ਫੜਨਾ ਪਏ ਗਿਆ, ਤੁਹਾਨੂੰ।
ਹਾਂਜੀ, ਉਹ ਟੋ ਪਕੜਨਾ ਪਏਗਾ, ਟੋ ਵਾਲੇ ਮੈਨੂੰ ਬੋਲਣਾ ਆਨੰਦ ਗਉਣ ਜਾਣਾ।
ਅੱਛਾ ਨੰਦ ਗਾਉ ਜਾਣਾ, ਹੋਰ ਅੱਗੇ
ਨ ਨੰਦ ਗਾਓ ਕੀ ਕੌਣ ਹੈਗਾ, ਨੰਦ ਗਾਂਉ ਨਾ ਠਾਕੁਰ ਜੀ ਦੇ ਮਾਤਾ ਪਿਤਾ ਰਹਿੰਦੇ ਨੇ ਮਤਲਬ ਮਾਂ ਪਿਓ ਜਿਥੋਂ ਬਚਪਨ ਤੋਂ ਬਚਪਨ ਤੋਂ ਖੇਲਦੇ ਸੀ।
ਅੱਛਾ ਜੀ ਉੱਥੇ ਵੀ,
ਹਾਂਜੀ, ਪ੍ਰਨੰਦ-ਪ੍ਰਨੰਦ ਕ ਜਾਈਦਾ ਵ੍ਰਿੰਦਾਵਨ
ਫੇਰ ਅੱਗੇ ਫੇਰ ਕਿੱਥੇ ਜਾਈਦਾ।
ਫੇਰ ਤਨੂੰ ਨੰਦ ਗਾਉ ਚ ਹੀ ਨਾ ਤਾਨੂੰ ਔਟੋ ਫਿਰ ਪਕੜਨਾ ਬਰਸਾਨੀ ਦਾ।
ਅੱਛਾ, ਅੱਗੇ ਫੇਰ ਬਰਸਾਨਾ ਚਾਹੀਦਾ।
ਹਾਂ, ਫੇਰ ਬਰਸਾਨਾ ਜਾਈਦਾ ਏ। ਬਰਸਾਣਾ ਤੈਨੂੰ ਪਤਾ ਰਾ ਰਾਧਾ ਰਾਣੀ ਹੈਗੀ ਐ।
ਹਾਂਜੀ, ਹਾਂਜੀ,
ਹਾਂਜੀ, ਰਾਧਾ ਰਾਣੀ ਦਾ ਸੋਹਣਾ ਮੰਦਿਰ ਬਣਿਆ ਹੋਇਆ।
ਅੱਛਾ, ੳਹਨਾ ਦਾ ਮੰਦਿਰ ਏ।
ਹਾਂ, ਉੱਥੇ ਸਾਰੀ ਸਾਰੀ ਸੰਗਤ ਬੜ ਸੰਗਤ ਬਾਰੇ ਪਿਆਰ ਨਾਲ ਰਾਧੇ-ਰਾਧੇ ਬੋਲਦੇ ਇੱਕ ਦੂਸਰੇ ਨਾਲ
ਅੱਛਾ, ਫਿਰ ਤੇ ਬੜਾ ਮਜ਼ਾ ਆਉਂਦਾ ਹੈਗਾ ਉੱਥੇ
ਹਾਂਜੀ, ਬੜ ਉਹਰ ਤੁਸੀਂ ਜਾ ਕੇ ਤੁਸੀਂ ਵੇਖੋਗੇ, ਨਾ ਤੁਹਾਡਾ ਆਪਣੇ ਆਪ ਨੱਚਣ ਦਾ ਦਿਲ ਕਰ ਜਾਏਗਾ।
ਤਾਂ ਹੀ ਮੈਂ ਤੁਹਾਨੂੰ ਪੁੱਛ ਰਹੀ ਹਾਂ ਤੁਸੀਂ ਗਏ ਹੋਏ, ਹੋ ਨਾ ਕਿੰਨੀ ਵਾਰੀ ਮੈਂ ਕਿਹਾ, ਚੱਲ ਪੁੱਛਣੀ ਅੰਜਲੀ ਨੂੰ।
ਹਾਂਜੀ, ਉੱਥੇ ਬੜੇ ਬੜੇ ਦੂਰ-ਦੂਰ ਤੋਂ ਲੋਕੀ ਆਉਂਦੇ ਨੇ ਆ, ਨੀ ਬਾਹਰਲੇ ਦੇਸ਼ ਚ ਵੀ ਲੋਕੀ ਆਉਂਦੇ ਨੇ ਵੇਖਣ ਵਾਸਤੇ।
ਅੱਛਾ-ਅੱਛਾ, ਇਹ ਤਾਂ ਉਹ ਹਰਿਮੰਦਰ ਸਾਹਿਬ ਵਰਗਾ ਹੋ ਗਿਆ।
ਹਾਂਜੀ।
ਦੂਰੋਂ ਦੂਰੋਂ ਲੋਕੀ ਆਉਂਦੇ ਨੇ ਸੈਂਕੜੋ ਲੋਕੀ ਤੇ ਇਕੱਠੇ ਹੁੰਦੇ ਆ
ਐਵੇਂ ਦੇ ਲੋਕੀ।
ਹੋਰ ਉਸ ਤੋਂ ਬਾਅਦ ਕੀ ਕਰੀਦਾ, ਕਿੱਥੇ ਜਾਈਦਾ?
ਬਰਸਾਾਨਾ ਦੇ ਦਰਸ਼ਨ ਕਰਕੇ, ਫੇਰ ਤੁਸੀਂ ਜਾਓਗੇ ਦਵਾਰਕਾ।
ਦੁਬਾਰਕ ਅੱਗੇ ਫੇਰ
ਹਾਂ ਦਵਾਰਕਾ ਨਾ ਠਾਕੁਰ ਜੀ ਦੀ ਬਨੀ ਵੱਡੀ ਮੂਰਤੀ ਬਣੀ ਜਿਵੇ ਕਿ ਨਾ ਪਰਸ ਨੰਦਕਾਂ ਤੋਂ ਛੋਟੇ ਰੂਪ ਚ ਹੋ ਗਏ।
ਹਾਂਜੀ ਹਾਂਜੀ।
ਉਥੇ ਉਹਨਾਂ ਦਾ ਵੱਡਾ ਰੂਪ, ਵੱਡਾ ਰੂਪ ਮੂਰਤੀ ਬਣੀ ਹੋਈ। ਤੇ
ਅੱਛਾ ਮਤਲਬ ਕਿ ਸਭ ਤੋਂ ਵੱਡਾ ਮੰਦਿਰ ਉਹੀ ਆ।
ਹਾਂਜੀ।
ਅੱਛਾ ਜੀ ਚਲੋ ਵਧੀਆ ਹੋਰ।
ਜੀ ਉੱਥੇ ਮੂਰਤੀਆਂ ਬਣੀਆਂ ਉਹ ਹਾਂਜੀ, ਆਹ ਸਾਰੇ ਨਾ ਮੰਦਿਰ ਬੜੇ ਦੂਰ ਦੂਰ ਹੈਗੇ ਨੇ, ਇਕੱਠੇ ਕੋਈ ਨੀ ਹੈਗੇ।
ਤੇ ਫੇਰ ਉਹ ਕਿਵੇਂ ਜਾਈਦਾ, ਓਟੋ ਕਰਕੇ ਜਾਈਦਾ?
ਓਟੋ ਜਾਓ ਜਾਂ ਬੱਸ ਤੇ ਜਾਓ।
ਅੱਛਾ ਅੱਛਾ
ਹਾਂਜੀ। ਫੇਰ ਦੁਆਾਰਕਾ ਜਾ ਕੇ ਦਰਸ਼ਨ ਕਰਕੇਥੇ ਫਿਰ ਤੁਹਾਨੂੰ ਪ੍ਰਸ਼ਾਦ ਮਿਲੇ ਖਿਚੜੀ ਦਾ ਪ੍ਰਸ਼ਾਦ ਮਿਲਦਾ
ਅੱਛਾ ਜੀ ਹੋਰ ਅੱਗੇ ਫਿਰ ਬਾਂ ਮਾੱਖਣ ਨੂੰ ਖਿਸ ਮਿਸਰੀ ਹੁੰਦਾ ਕਿ ਖਿਸਰੀ ਹੁੰਦੀ ਕੀ ਹੁੰਦਾ?
ਪਹਿਲਾਂ ਦੁਆਰਕਾ ਖਿਚੜੀ ਮਿਲੇਗੀ।
ਅੱਛਾ ਖਿਚੜੀ ਮਿਲਦੀ ਏ।
ਹਾਂਜ ਮਾਖਨ ਮਿਛਰੀ ਵੀ ਮਿਲਦੀ ਆ ਉਹ ਤੁਹਾਨੂੰ ਮੈਂ ਉਹ ਤੁਹਾਨੂੰ ਮਿਲੇਗੀ ਅਹ ਗੋਕੁਲ ਵਿੱਚ
ਤੇ ਗੋਕ ਗੋਕੁਲ ਉਹ ਗੋਕੁਲ ਕਿੱਥੇ ਆ?
ਗੋਕੁਲ ਵੀ ਨਾ ਗੋਕੁਲ ਘਰ ਤੋਂ ਦਸ ਕਿਲੋਮੀਟਰ ਦੂਰ ਏ।
ਅੱਛਾ ਜੀ।
ਹਾਂਜੀ ਤੁਹਾਡਾ ਨੈਟ ਵਰਕ ਨਾ ਬੜਾ ਸਲੋ ਘੱਟ ਚੱਲਦਾ ਪਿਆ ਤੁਹਾਡੀ ਆਵਾਜ਼ ਵੀ ਥੋਡੀ ਰੋਕ
ਮੈਂ ਕਹਿੰਦੀ ਹਾਂ ਗੋਕੁਲ ਮੈਂ ਕਹਿਨੀ ਹਾਂ ਗੋਕਲ ਵ ਨਾ ਠਾਕੁਰ ਪ੍ਰਾਬਲ
ਅੱਛਾ ਜੀ, ਹੋਰ ਕੀ ਐ ਉੱਥੇ?
ਹੈਲੋ
ਹੈਲੋ ਜੀ। ਤੁਹਾਡੀ ਆਵਾਜ਼ ਬੜੀ ਕੱਟ ਰਹੀ ਹੈ।
ਹੁਣ ਨਹੀਂ ਕੱਟਦੀ
ਥੋੜੀ ਧੀਰੇ ਧੀਰੇ ਆਣ ਡਹੀ ਆ। ਚਲੋ ਕੋਈ ਨਹੀਂ ਤੁਸੀਂ ਦੱਸੋ ਹੋਰ ਅੱਗੇ ਕੀ ਕਰੀਦਾ ਹੈਲੋ ਹੈਲੋ। ਅੰਜਲੀ ਸ਼ਰਮਾ ਤੁਸੀਂ ਫੋਨ ਤੇ ਹੈਗੇ ਹੋ?
ਕੋਮਲ ਜੀ।
ਹਾਂਜੀ ਹਾਂਜੀ ਕਿੱਥੇ ਗਾਇਬ ਹੋ ਜਾਂਦੇ ਹੋ ਤੁਸੀਂ ਤਾਂ ਸਹੀ ਜਿੱਥੇ ਨੈੱਟ ਹੈਗਾ ਤੁਹਾਡਾ ਉੱਥੇ ਬੈਠੋ ਤੁਸੀਂ
ਹੁਣ ਠੀਕ ਆਵਾਜ਼ ਮੇਰੀ।
ਹਾਂਜੀ ਹੁਣ ਠੀਕ ਐ। ਫੇਰ ਆਪਣੀ ਜਿਹੜੀ ਅ ਫੋਨ ਓ ਉਹ ਉਹ ਆਪਣਾ ਬੇਕਾਰ ਜਾਏਗਾ ਐ ਵੀ।
ਜੀ ਮਨੂੰ ਆਵਾਜ਼ ਠੀਕ ਹੈੇਰੀ ਮੇਰਾ ਭਾਈ ਵੀ। ਵਾਈਫਾਈੈ ਨੈਟ ਵੀਕੇ ਪ੍ਰੋਬਲਮ ਹੋ ਗ।
ਹਾਂ ਹਾਂ ਹਾਂ ਫੇਰ ਉਹਨੂੰ ਸਹੀ ਕਰਿਆ।
ਖਲੋ ਕੇ ਹਾਂਜੀ ਹਾਂਜੀ।
ਅੱਗੇ ਅੱਗੇ ਹੋਰ ਦੱਸੋ?
ਗੋਕੁਲ ਵੇਚਣਾ ਬਲਰਾਮ ਜੀ ਦੀ ਮੂਰਤੀ ਵੀ ਹੈਗੀ ਏ ਜੋ ਕ੍ਰਿਸ਼ਨ ਭਗਵਾਨ ਜੀ ਦੇ ਪਿਤਾ ਨੇਂ।
ਅੱਛਾ ਅੱਛਾ।
ਛੋਟੇ ਵਿੱਚ ਵੀ ਛੋਟੇ ਰੂਪ ਵਿੱਚ ਹੈਗੇ ਨੇ
ਅੱਛਾ ਅੱਛਾ ਨਿੱਕੇ ਨਿੱਕੇ ਰੂਪ ਚ ਬਣੇ ਹੋਏ ਨੇ।
ਹਾਂ ਨਿੱਕੇ ਨਿੱਕੇ ਹਾਂ।
ਹਾਂ ਹਾਂ ਝੁੱਲੇ ਤਿੰਨ ਝੁੱਲੇ।
ਹਾਂ ਝੁੱਲੇ।
ਅੱਛਾ ਅੱਛਾ ਇੱਕ ਉੱਥੇ ਵਨ ਵੀ ਤੇ ਹੈਗਾ ਕਈ। ਇੱਕ ਉਥੇ ਵੰਨ ਵੀ ਤੇ ਹੈਗਾ ਏ। ਉਹਦੇ ਵਿੱਚ ਕੀ ਹੁੰਦਾ ਏ?
ਨਿਤੀ ਵੰਦਨਾ ਮਤਲਬ ਨਾ ਰਾਜ ਉੱਥੇ ਆ ਕੇ ਰਾਤ ਨੂੰ ਨਾ ਖੇਲਦੇ ਨੇ। ਰਾਧਾ ਰਾਾਣੀ ਨਾਲ ਰਾਤ ਨੂੰ। ਅਸਲ ਵਿੱਚ ਕਹਿੰਦੇ ਹੁਣ ਨਾ ਮਤਲਬ ਹਾਂ ਆਪਸ ਚ ਖੇਲਦੇ ਨੇ ਉਹ ਰਾਤ ਗਿਆਰਾਂ ਬਾਰਾਂ ਵਜੇ ਨਾ ਉੱਥੇ ਕੋਈ ਨੀ ਜਾਂਦਾ ਕੋਈ ਇਨਸਾਨ ਇਨਸਾਨ ਵੀ ਜਾਦਾ ਬੰਦਾ ਤੱਕ ਨਹੀਂ ਜਾਂਦਾ। ਨਾ ਉਥੇ ਬੰਦਰ ਵੀ ਹੈਗੇ ਬੰਦਰ ਨੀ ਛੱਡਦੇ। ਉਥੇਤਲੂ। ਅਸੀ ਵੀ ਜਾਂਦੇ ਵ ਖੇਲਣ ਵਾਸਤੇ ਕਿ ਸਾਨੂੰ ਹਾਂ ਜੁਤੇ ਹੈਗੇ ਨਾ।
ਹਾਂਜੀ।
ਉਹ ਵੀ ਨਾਬ ਉਹ ਨੇ ਸਹੇਲੀਆਂ ਮਤਲਬ ਸਹੇਲੀਆਂ ਬਣ ਜਾਂਦੀਆਂ ਨੇ ਰਾਦਾ ਰਾਣੀ ਉਹ ਵੀ।
ਉਹ ਵੀ ਨਾਲ ਨੱਚਦੀਆਂ ਨੇ।
ਉਹਦੀ ਇੱਕ ਦੀਵਾਨ ਨਾ ਇੱਕ ਕਮਰਾ ਹੈਗਾ।
ਅੱਛਾ। ਉਹਦੇ ਵਿੱਚ ਕੀ ਹੈ?
ਤਵਾਡੀ ਨਾ ਆਵਾਜ਼ ਫੇਰ ਘੱਟ ਰਹੀ ਹੈ ਤਵਾਡੀ ਆਵਾਜ਼ ਫੇਰ ਘੱਟ ਰਹੀ ਹੈ।
ਓਕੇ ਓਕੇ। ਰਾ ਰੱਖਦੇ ਨੇ ਹੈਲੋ।